ਸ਼ੁਕਰ ਹੈ ਤੁਹਾਡਾ ਫੋਨ ਚੱਕ
ਸਾਸਰੀ ਕਾਲ ਜੀ ਸਾਸਰੀ ਕਾਲ ਤੁਹਾਡਾ ਫੋਨ ਤੋਂ ਅਸੀਂ ਰੋਜ਼ ਚੱਕ ਲਈਏ ਦਿਨ ਕਈ ਵਾਰ ਚੱਕ ਲਈਏ ਪਰ ਦਿੱਕਤ ਇਹ ਹੈਗੀ ਐ ਕਿ ਮੈਨੂੰ ਨਾ ਬੜਾ ਮੁਸ਼ਕਿਲ ਹੈ ਸਮਝ ਨੀ ਆਉਂਦਾ ਪਿਆ ਕਿ ਕਿਸ ਤਰ੍ਹਾਂ ਫੋਨ ਚੁੱਕਣਾ ਇਹਦੇ ਚ ਬੜੀ ਦਿੱਕਤ ਜੀ ਆਦੀ ਪਈ ਐ,
ਹਾਂਜੀ ਦੱਸਿਓ ਮੈਂ ਤੁਹਾਨੂੰ ਵੀਡੀਓ ਕਾਲ ਕਰਕੇ ਦੱਸਿਓ ਮੈਨੂੰ ਸਭ ਸਮਝਾ ਦਾਂਗੀ ਮੈਂ ਤੁਹਾਡਾ ਕੱਲ੍ਹ ਦਾ ਵੇਟ ਕਰ ਮੈਂ ਕਿਹਾ ਦੀਦੀ ਹਜੇ ਕਰਦੇ ਨੇ ਹਜੇ
ਨਹੀਂ ਨਹੀਂ ਕੱਲ ਕੱਲ ਕੱਲ ਤਾਂ ਮੈਂ ਤੁਹਾਨੂੰ ਦੱ ਸਿਆ ਸੀਗਾ ਕਿ, ਕੱਲ ਮੇਰੀ ਸੇਵਾ ਸੀਗੀ ਵੱਡੇ ਮੰਦਿਰ ਗਈ ਹੋਈ ਸੀ ਮੈਂ,
ਕਰਿਓ ਵੀਡੀਓ ਕਾਲ ਮੈਂ ਸਮਝਾਦਾਗੀ ਸਾਰਾ ਫੋਨ ਤੇ ਕਿਵੇਂ ਕੀ ਐ।
ਅੱਛਾ, ਵੀਡੀਓ ਕਾਲ ਤੇ ਵੀ ਗੱਲ ਕਰਾਂਗੇ, ਦੇਖਾਂਗੇ ਨਾ ਇੱਕ ਦੂ। ਨੂੰ
ਹਾਂਜੀ ਕੋਈ ਨੀ, ਕੋਈ ਨੀ ਹੋਰ ਦੱਸੋ। ਕੀ ਬਣਾ ਲਿਆ? ਕੀ ਬਣ ਰਿਹਾ।
ਅੱਜ ਰਾਜਮਾਂ, ਚਾਵਲ ਬਣਦੇ ਪਏ ਨੇ।
ਰਨ ਨੇ
ਹਾਂ ਖੁਸ਼ੀ ਭੀ ਹੋ ਰਹੇ ਹੈ।
ਅਸੀਂ ਵੀ ਦਾਲ ਬਣਾਈ ਏ, ਮੂੰਗੀ ਤੇ ਤਿੰਨ ਨਾਲ ਫੁਲਕੇ।
ਅੱਛਾ, ਮੇਰਾ ਵੀ ਮਨ ਸੀਗਾ ਮੂੰਗੀ ਧੋਤੀ, ਕਿਉਂਕਿ ਅੱਜ ਕੱਲ ਗਰਮੀ ਬੜੀ ਪੈਂਦੀ ਵੀਈ ਨਾ ਤੇ ਮੈਂ ਕਿਹਾ ਮੂੰਗੀ ਧੋਤੀ ਬੱਚੇ ਕਹਿੰਦੇ ਨੇ, ਮੰਮਾ ਆਸ਼ ਰ ਮੰਮਾ ਬਣਾਓ ਤੁਸੀਂ, ਮੈਂ ਕਿਹਾ, ਅੱਛਾ।
ਹਾਂਜੀ ਹੋਰ ਹੈਲੋ ਹੈਲੋ। ਹੈਲੋ। ਹੈਲੋ।